ਹੈਲੋ
ਜੀ ਸਾਸ ਸ੍ਰੀ ਅਕਾਲ ਵੀਰ ਜੀ।
ਹਾਂਜੀ ਸਾਸ ਸ਼੍ਰੀ ਕਾਲ ਹੋਰ ਕਿਵੇਂ ਓ?
ਵਧੀਆ, ਬਸ ਤੁਸੀਂ ਦੱਸ ਓ।
ਵਧੀਆ ਜੀ ਵਧੀਆ, ਤੁਆਡੀ ਆਵਾਜ਼ ਵੀਰੇ ਬੜੀ ਕੱਟ ਆ ਰੀ ਪਤਾ ਨੀ ਕਿਉਂ?
ਹਾਂਜੀ।
ਮੈਂ ਕਿਹਾ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਘੱਟ ਜਿਹੀ ਆ ਰਹੀ ਹੈ ਪਤਾ ਨਹੀਂ ਕਿਉਂ
ਨਹੀਂ ਦੋਵੇਂ ਸੋਂ ਆਪ ਮਤਲਬ ਜਗਾ ਚੇਂਜ ਕਰ ਰਹੇ ਆ
ਅੱਛਾ ਅੱਛਾ ਕੋਈ ਨਾ ਕੋਈ ਨਾ ਕੋਈ ਨਾ ਹੋਰ ਸੁਣਾਓ ਘਰ ਸਭ ਵਧੀਆ
ਹਾਂਜੀ ਹਾਂਜੀ ਬਹੁਤ ਵਧੀਆ ਬਾੱਸ ਕਿਰਪਾ ਮਾਲਕ ਜੀ ਤੁਸੀਂ ਦੱਸੋ ਘਰ ਪਰਿਵਾਰ ਸਾਰੇ ਠੀਕ
ਹਾਂਜੀ ਸਭ ਵਧੀਆ ਸਭ ਵਧੀਆ ਕਿਰਪਾ ਹੋਰ ਮੈਂ ਪੁੱਛਣਾ ਸੀ ਵੀ ਆਪਣੀ ਇੰਡੀਆ ਚ ਬਈ ਕਾਫ਼ੀ ਫੈਸਟੀਵਲ ਮਨਾਏ ਜਾਂਦੇ ਨੇ ਵੀ ਤੁਹਾਡਾ ਕੋਈ ਐਸਾ ਫੈਸਟੀਵਲ ਜਿਹੜਾ ਫੇਵਰੇਟ ਹੋਵੇ ਜਾਂ ਤੁਹਾਨੂੰ ਬਈ ਵਧੀਆ ਲੱਗਦਾ ਹੋਵੇ ਦੱਸ ਸਕਦੇ ਹੋ ਉਹਦੇ ਬਾਰੇ ਥੋੜ੍ਹਾ ਬਹੁਤ
ਹਾਂ ਹਾਂਜੀ ਬਿਲਕੁਲ ਦੇਖੋ ਫੈਸਟੀਵਲ ਤਾਂ ਮਤਲਬ ਕਿ ਸਾਰੇ ਵਧੀਆ ਹੀ ਹੁੰਦੇ ਆ ਸਾਰੇ ਆਪਾ ਨੂੰ ਹੁੰ ਬਟ ਵਿੱਚੋਂ ਕੋਈ ਹੁੰਦੇ ਆ ਜਿਵੇਂ ਇੱਕ ਦੋ ਜਿਹੜੇ ਆਪਾਂ ਨੂੰ ਜ਼ਿਆਦਾ ਵਧੀਆ ਲੱਗਦੇ ਆ ਜਿਹਦੀ ਜਿਹਦੀ ਆਪਾਂ ਮਤਲਬ ਫੁੱਲ ਵੇਟ ਕਰਦੇ ਹਾਂ ਪੂਰਾ ਸਾਲ ਵੇਟ ਕਰਦੇ ਹਾਂ
ਹਾਂ ਹਾਂ ਹਾਂ
ਜਿਹਦੇ ਇੱਕ ਤੇ ਦੀਵਾਲੀ ਮੰਨ ਲਓ ਹਨਾ ਕਿ ਦਿਵਾਲੀ ਚ ਆਪਾਂ ਪਹਿਲੇ ਹਦੇ ਕਰਦੇ ਹਾਂ ਹੂੰਮ ਤੇ ਇੱਕ ਹੋਲੀ
ਹੋਲੀ ਹਾਂਜੀ
ਇਹ ਮਤਲਬ ਕਿ ਦੋ ਦੋ ਜਿਹੜੇ ਆ ਇਹ ਜ ਜ਼ਿਆਦਾ ਫੇਵਰੇਟ ਹੈ ਤੇ ਮਤਲਬ ਪਸੰਦ ਬਾਕੀ ਦੂਸਰੇ ਵੀ ਹੈ ਬਟ ਇਹ ਜ਼ਿਆਦਾ ਇਹਨਾਂ ਦੀ ਵੇਟ ਕਰੇਗੀ ਆ
ਇਹਨਾਂ ਦੀ ਇੱਕ ਐਕਸਾਈਟਮੈਂਟ ਰਹਿੰਦੀ ਹੋਈ ਹੁੰਦੀ ਹੈ ਨਾ
ਹਾਂਜੀ ਬਿਲਕੁਲ
ਹਾਂ ਠੀਕ ਆ
ਹੋਰ ਤੁਸੀਂ ਦੱਸੋ ਤੁਹਾਡੇ ਕਿਹੜੇ ਨੇ ਫੇਵਰੇਟ
ਔਰ ਮੇਰੇ ਤਾਂ ਸੀਗਾ ਇੱਕ ਇਹ ਦੀਵਾਲੀ ਦੀਪਾਵਲੀ ਵਾਲਾ ਤੇ ਇੱਕ ਦੂਸਰਾ ਸੀਗਾ ਉਹ ਵਾਲਾ ਇਹ ਜਿਹੜਾ ਗੁਰਪੁਰਬ ਨੀ ਹੁੰਦਾ ਗੁਰੂ ਨਾਨਕ ਜਯੰਤੀ ਨਵੰਬਰ ਚ ਹਾਂਜੀ ਉਹ ਵਾਲਾ ਹਾਂਜੀ ਉਹ ਵਾਲਾ
ਬੜੀਆਂ ਐਕਸਾਈਟਮੈਂਟ
ਹਾਂ, ਉਹਦੀ ਸਾਲ ਭਰ ਉਹਦੀ ਐਕਸਾਈਟਮੈਂਟ ਰਹਿੰਦੀ ਜ਼ਿਆਦਾ, ਦੀਵਾਲੀ ਤੋਂ ਵੀ ਜ਼ਿਆਦਾ।
ਵੈਸੇ ਤਾਂ ਮਤਲਬ ਕਿ ਹਾਂਜੀ, ਫੈਸਟੀਵਲ ਤਾਂ ਸਾਰੇ ਇੰਜੋਏ ਕਰਦੇ, ਵਧੀਆ ਕਰਦੇ ਆ ਠੀਕ ਐ। ਇੰਜੋਏ ਕਰਨਾ ਵੀ ਚਾਹੀਦਾ। ਬਟ ਐਵੇਂ ਆ, ਕਿ ਕਈ ਨਾ ਫੈਸਟੀਵਲ ਖ਼ਰਾਬ ਕਰ ਦਿੰਦੇ ਆ ਲੋਕ।
ਹਾਂ-ਹਾਂ, ਸਹੀ ਗੱਲ ਐ, ਜਿੱਦਾਂ ਕਿ ਹੋਲੀ ਤੇ ਅਹ, ਕਈ ਵਾਰ ਇਹ ਹੁੰਦਾ ਬਈ, ਜਿਹੜੇ ਯਾਰਮਾਰੀ ਕਰ ਜਾਂਦੇ ਕਈ ਵਾਰ, ਬਈ ਕੀ ਕਹਿੰਦੇ ਆ, ਕਿਸੇ ਵੀ ਤਰ੍ਹਾਂ ਦਾ ਵੀ ਫੈਸਟੀਵਲ ਤੇ ਇੱਕ-ਦੂਸਰੇ ਨੂੰ ਨੁਕਸਾਨ ਕਰ ਦਿੰਦੇ, ਹਣਾ। ਤੁਸੀਂ ਕਹਿਲੋ ਬਈ, ਕਿਸੇ ਵੀ ਤਰ੍ਹਾਂ ਦਾ ਬਈ, ਜਿੱਦਾਂ ਕਿਸੇ ਨੂੰ ਖਾਣ-ਪਾਣ'ਚ ਕੁਛ ਮਿਲਾਕੇ ਦੇ ਦਿੰਦੇ ਕਈਂ। ਆਪ, ਹਾਂ, ਹਾਂ।
ਤੇ ਜਿਵੇਂ ਮੰਨਲੋ, ਆਹੀ ਦੀਵਾਲੀ ਵਗੈਰਾ ਤੇ ਹਨਾ। ਪਟਾਕੇੇ ਵਗੈਰਾ ਚਲਾ ਦੇਂਦਾ, ਉੱਤੇ। ਕੋਸ਼ ਵੀ ਚਲਾ ਦਿੰਦੇ ਆ ਘਰ ਵਗੈਰਾ ਦੇ ਵਿੱਚ ਸੁੱਟ ਦਿੰਦੇ ਆ ਹੂੰ
ਜਿੱਦਾ ਸ਼ਰਾਰਤ ਕਰ ਦਿੰਦੇ, ਜਿੱਦਾਂ ਕੋਈ ਬਜੁਰਗ ਵਗੈਰਾ ਜਾਂਦਾ ਹੋਵੇ, ਓ ਰਾਅ ਜਾਂਦੇ ਨੂੰ ਛੇੜ ਦਿੰਦੇ ਜਿੱਦ ਦਾਂ ਉੱਪਰ ਪਟਾਕੇ ਵਗੈਰਾ ਸੁੱਟਕੇ ਹਨਾ ਬੀ, ਓ ਅਗਲਾ ਫਿਰ ਹੂੰ, ਪਰਸ਼ਾਨ ਹੋ ਜਾਂਦਾ।
ਖਾਣਾ ਹੋ ਜਾਂਦਾ ਤੇ, ਆ ਹੋਲੀ ਵਗੈਰਾ ਤੇ ਕਿੰਨੇ ਲੋਕ ਮਤਲਬ ਖਰਾਬ ਕਰ ਤੇ ਆ, ਜਿਵੇਂ ਕੁਛ ਤੇ ਸ਼ਰਾਬ ਪੀਕੇ ਨਸ਼ਾ ਕਰਕੇ ਓ ਕਰਦੇ ਤੇ ਕੁਛ ਜੈਂਵੇ ਕਿ ਹੁਣ ਮੰਨ ਲੋ ਤੁਸੀ ਕਿਤੇ ਜਾ ਰੇ ਓ ਠੀਕ ਐ ਤੁਸੀ ਵਧੀਆ ਤਿਆਰ ਹੋਕੇ ਮੰਨ ਲੋ ਆਪਾਂ ਕਿਤੇ ਰਿਸ਼ਤੇਦਾਰੀ ਚੀ ਮੰਨਲੋ ਜਾਣਾ ਐ।
ਹਾਂਜੀ-ਹਾਂਜੀ।
ਕੋਈ ਵੀ ਯਾਰ-ਦੋਸਤ, ਗਲੀ-ਮੁਹੱਲੇ ਆਲੇ ਮੰਨਲੋ, ਓ ਮਲਬ ਏਨਾ ਧੱਕੇ ਨਾਲ ਰੰਗ ਲਾ ਦਿੰਦੇ ਆ।
ਆ, ਹਾਂ ਜ ਹਾਂ, ਸਈ ਗੱਲ ਐ, ਜਿੱਦਾਂ ਬੰਦਾ ਹੁਣ ਪੂਰਾ ਤਿਆਰ ਹੋਇਆ ਹੋਵੇ ਖੇਡਕੇ ਹਟਿੱਆ ਹੋਵੇ, ਤੇ ਕਿਤੇ ਜਾਨ ਲੱਗਾ ਹੋਵੇ ਤੇ ਅਗਲਾ ਬੰਦਾ ਸ਼ਰਾਰਤ ਕਰਜੇ ਫੇਰ ਗੁੱਸਾ ਚੜਦਾ। ਹੰ
ਹਾਂ, ਓਹੀ ਗੱਲ ਐ ਇੱਕ ਬੰਦੇ ਨੇ ਕੇਆ ਫੈਸਟੀਵਲ ਦਾ ਮਤਲਬ ਫੈਸਟੀਵਲ ਹੁੰਦਾ‌ ਐ।
ਹਾਂ-ਹਾਂ।
ਅਗਲੇ ਬੰਦੇ ਨੂੰ ਗੁੱਸਾ ਤਾ ਬੌਤ ਆਂਦਾ।
ਹਾਂ, ਬਸ ਫੇਰ ਬੰਦਾ ਇੰਨਾ ਕੁਛ ਕਰ ਨੀ ਸਕਦਾ। ਸਈ ਗੱਲ ਐ।
ਆਹੋ, ਬਾਕੀ ਜਿਂਵੇਂ ਦੂਸ਼ੈਰਾ, ਦੀਵਾਲੀ ਵਗੈਰਾ ਤੇ। ਬੱਚੇ ਆ ਪਟਾਕੇ ਚਲੌਂਦੇ ਆ, ਕੋਈ ਚਲਾਨਾ ਤੇ ਸਾਰੇ ਦਿਨ ਦਾ ਜੇਂਵੇ ਮੰਨਲੋ, ਨੁਕਸਾਨ ਹੋ ਜਾਂਦਾ ਕਿਸੇ ਦਾ ਵੀ
ਹੂੰ, ਹੂੰ, ਸਈ ਗੱਲ ਐ, ਨਾਲੇ ਓ ਤਾਂ ਹੈ ਪਰ ਸਾਡੇ ਜੇੜੇ ਇੰਡੀਆ'ਚ ਹੋਰ ਵੀ ਐਸੇ ਫੈਸਟੀਵਲ ਨੇ, ਵੀ ਜੇੜੇ ਸਾਡੇ ਜੇੜੇ ਹਿੰਦੂ ਭਰਾ ਆਪਣੇ ਬੌਤ ਧੂੰਮ-ਧਾੰਮ ਨਾਲ ਮਨਾਉਂਦੇ ਨੇ, ਹਣਾ?
ਹਾਂ।
ਜੇ ਓਨਾਂ ਦੀ ਗੱਲ ਕਰੀਏ, ਤੇ ਉਨਾਂ ਵਿੱਚ ਇੱਕ ਦੁਸ਼ੈਰਾ ਵੀ ਹੋਗਿਆ, ਹਣਾ। ਹਾਂ। ਮਤਲਬ ਰਾਵਨ ਦੇ ਪੁਤਲੇ ਸਾੜਦੇ ਨੇ, ਫਿਰ ਬਾਅਦ'ਚ ਕੀ ਕੈਂਦੇ ਆ ਓਏ ਖੁਸ਼ੀ ਬਣਾਂਦੇ ਨੇ, ਇੱਕ ਤਰ੍ਹਾਂ ਦੀ ਬਈ, ਅੱਛਾਈ ਪਰ ਬੁਰਾਈ ਕੀ ਜੀਤ। ਬੁਰਾਈ ਪਰ ਅੱਛਾਈ ਕੀ ਜੀਤ।
ਮਤਲਬ ਬਹੁ ਦੇਖੋ ਦਵਾਲੀ ਤੇ ਇੱਕ ਇਹੋ ਜਿਆ ਤਿਉਹਾਰ ਆ, ਜੇੜੇ ਮਤਲਬ ਕਿ ਸਾਰੇ ਧਰਮ ਠੀਕ ਐ, ਫੁੱਲ ਇੰਜੋਏ ਕਰਦੇ ਆ। ਹੁਨ ਜਿਵੇਂ ਮੰਨਲੋ, ਆਪਣੇ ਸਿੱਖ ਧਰਮ ਦੇ ਵਿੱਚ ਮੰਨਲੋ, ਆਪਾ ਦੇ ਐ ਮੰਨ ਲੈਨੇ ਆ ਕਿ ਓ ਓਨਾਂ ਨੇ ਬਵੰਜਾ ਰਾਜਿਆਂ ਨੂੰ ਛੁਡਾਇਆ ਸੀਗਾ ਠੀਕ ਐ। ਓਦੀ ਯਾਦ ਵਿੱਚ ਆਪਾਂ ਇੰਜੋਏ ਕਰਦੇ ਐ ਤੇ ਹਿੰਦੂ ਆ ਜੇੜੇ ਮੰਨ ਲੋ ਹੁੰਦੇ ਭਾਈ ਓਹੋ ਮਤਲਬ ਸ਼੍ਰੀ ਰਾਮ ਜੀ ਚੌਦਾਂ ਵਰਸ਼ ਦਾ ਬਨਵਾਸ ਕੱਟ ਕੇ ਆਏ ਸੀ।
ਹਾਂ
ਸਈ ਗੱਲ ਐ। ਦੀਵਾਲੀ ਦੀ ਐਕਸਾਈਟਮੈਂਟ ਈ ਅਲੱਗ ਹੁੰਦੀ ਕਿਉਂਕਿ ਮੋਸਟਲੀ ਇੰਡੀਆ ਦੇ ਘਰਾਂ 'ਚ ਸਫਾਈਆਂ ਸ਼ੁਰੂ ਹੋ ਜਾਂਦੀਆਂ ਸਜਾਵਟਾਂ, ਡੈਕੋਰੇਸ਼ਨ ਵਗੈਰਾ ਹਨਾ। ਤੇ ਰੰਗ ਬਿਰੰਗੀ ਲਾਈਟਾਂ ਵੀ ਲਗਾਂਦੇ ਕਈ
ਬਰਿਕ ਖਰੀਦ ਰੇਆ।
ਹਾਂਜੀ। ਦੀਵਾਲੀ ਇੱਕ ਐਹੋ ਜਾ ਫੈਸਟੀਵਲ ਐ ਜਿਨੂੰ ਪੂਰੀ ਫੈਮਲੀ ਇੰਜੋਏ ਕਰਦੀ ਐ।
ਹਾਂ ਹਾਂ।
ਮਤਲਬ ਬੱਚੇ ਇੰਜੋਏ ਕਰਦੇ ਆ ਬਟ ਦੀਵਾਲੀ ਕਈ ਦਿਨ ਪੂਰੇ ਮਤਲਬ ਫੈਮਿਲੀ ਇੰਜੋਏ ਕਰਦੀ ਆ ਪੂਰੀ ਫੈਮਿਲੀ ਐਕਸਾਈਟਮੈਂਟ ਹੁੰਦੀ ਐ।
ਹਾਂ ਫੈਮਿਲੀ ਤਾ ਸਾਰੀ ਮਤਲਬ ਇੰਜੋਏ ਕਰਦੀ ਪਰ ਫ ਮੈਂ ਕੈਂਦਾ ਬੀ ਵੱਡੇਆਂ ਤੋਂ ਜਾਦਾ ਜਾਦਾਤਰ ਐਕਸਾਈਟਮੈਂਟ ਬੱਚੇਆਂ ਨੂੰ ਹੁੰਦੀ ਐ ਕਿਉਂ ਕਿ ਓਨਾ ਨੂੰ ਪਟਾਕੇ ਵਜਉਣ ਨੂੰ ਮਿਲਦੇ ਹੈਨਾ।
ਬੱਚੇਆਂ ਨੂੰ ਤੇ ਫੇਰ ਹੁੰਦੀ ਐ ਨਾ।
ਹਾਂ ਹਾਂ। ਸਈ ਗੱਲ ਐ।
ਦੀਵਾਲੀ ਦੇ ਹੋਣ ਤੋਂ ਪੈਲਾਂ ਈ ਮਤਲਬ ਬੱਚੇ ਪਟਾਕੇ ਲੇਆ ਕੇ ਚਲਾਉਣ ਲੱਗ ਜਾਂਦੇ। ਦੀਵਾ ਦੀਵਾਲੀ ਦੇ ਖ਼ਤਮ ਹੋਣ ਤੋਂ ਬਾਦ ਤੱਕ ਚਲਾਉਂਦੇ ਰੇਂਦੇ ਆ।
ਹਾਂ ਹਾਂ, ਸਈ ਗੱਲ ਐ। ਦੀਵਾਲੀ ਤੋਂ ਪੇਲਾਂ ਤਾਂ ਸ਼ੁਰੂ ਹੋ ਈ ਜਾਂਦੇ ਐ ਪਰ ਦੀਵਾਲੀ ਤੋਂ ਬਾਦ ਵੀ ਕਈ ਬੱਚੇ ਵਜਾਉਂਦੇ ਰੇਂਦੇ ਆ ਹੈਨਾ।
ਹਾਂ, ਲੰਮੇ ਟਾਈ ਮਤਲਬ ਕਿ ਦੀਵਾਲੀ ਦੇ ਲਈ ਕੱਠੇ ਲਿਆਉਂਦੇ ਆ। ਫਿਰ ਓ ਕੱਠਿਆਂ ਦੇ ਵਿੱਚ ਮਤਲਬ ਕਿ ਹਿਸਾਬ ਨਾਲ ਯੂਜ ਕਰਦੇ ਆ ਓਨਾਂ ਦਾ। ਓਨਾਂ ਦੇ ਵਿੱਚ ਬਚਾ ਕੇ ਰੱਖਦੇ ਆ। ਵੀ ਅਗਲੇ ਦਿਨ ਵੀ ਚਲਾਵਾਂਗੇ ਆਪਾਂ
ਹਾਂ, ਪਰ ਸਾਡੇ ਕਈ ਸਿੱਖ ਭਰਾ ਜਿੱਦਾਂ ਦੀਵਾਲੀ ਤੋਂ ਬਾਦ ਹੁੰਦਾ ਨਾ ਗੁਰ ਪੂਰਵ ਗੁਰੂ ਨਾਨਕ ਦੇਵ ਜੀ ਦਾ ਤੇ ਸਾਡੇ ਚ ਵੀ ਕਈ ਬੱਚੇ ਬੱਚੇ ਐਵੇਂ ਕਰਦੇ ਵੀ ਓਨਾਂ ਦੇ ਪੇਰੈਂਟਸ ਕੈ ਦਿੰਦੇ ਵੀ ਗੁਰਪੁਰਬ ਆ ਰੇਆ ਔਦੇ ਆਸਤੇ ਵੀ ਥੋੜੇ ਰੱਖ ਲੋ ਹਨਾ। ਫਿਰ ਆਂ ਜਿੱਦਾਂ ਕਿ ਨਗਰ ਕੀਰਤਨ ਵਗੈਰਾ ਤੇ ਜਾਈਦਾ ਫਿਰ ਕਈ ਬੱਚੇ ਓਥੇ ਲੈ ਜਾ ਕੇ ਚਲਾ ਲੈਂਦੇ ਪਟਾਕੇ। ਖੁਸ਼ੀ ਦੇ ਮੌਕੇ ਤੇ ਹਨਾ ਬੀ
ਹਾਂਜੀ, ਬਸ ਐਈ ਆ ਨਾ ਮਤਲਬ ਕਿ ਇੰਜੋਏ ਕਰਦੇ ਆ ਸਾਰੇ ਵਧੀਆ ਫੇਰ।
ਹਾਂ ਹਾਂ ਏ ਤਾਂ ਹੈ। ਬਿਲਕੁਲ ਬਿਲਕੁਲ।
ਜੇੜੇ ਪੇਰੈਂਟਸ ਆ ਨਾ ਓਨੂੰ ਥੋੜਾ ਮੋਟਾ ਬੱਚੇਆਂ ਦਾ ਧੇਆਨ ਰੱਖਣਾ ਚਾਈਦੈ। ਜਿਵੇਂ ਦੀਵਾਲੀ ਦੇ ਪਟਾਕਾ ਵਗੈਰਾ ਮੰਨ ਲਓ ਹੱਥ ਉੱਤੇ ਚੱਲ ਗਿਆ ਤਾਂ ਓ ਫੇਰ ਫੈਸਟੀਵਲ
ਖ਼ਰਾਬ ਜਾ ਹੋ ਜਾਂਦਾ ਫੇਰ ਹਾਂ। ਸਮਝ ਹਾਂ।
ਕੀ ਜੈਵੇਂ ਕਿ, ਹਾਂਜੀ।
ਕਰੈਕਰਸ ਜੇੜੇ ਆਪਾਂ ਗੱਲ ਕਰ ਰੇ ਪਟਾਕੇਆਂ ਦੀ ਏ ਬੱਚੇਆਂ ਦੇ ਵੈਸੇ ਤਾਂ ਅਲੱਗ ਈ ਹੋਣੇ ਚਾਈਦੇ। ਵੈਸੇ ਹੁੰਦੇ ਵੀ ਨੇ।
ਨੀ ਵੈਸੇ ਬੱਚੇ ਮੰਗਦੇ ਨੇ ਬਾ। ਬੱਚੇ ਵੱਡੇਆਂ ਨੂੰ ਓ ਕਰਦੇ ਆ।
ਹਾਂ ਬੱਚੇ ਮੰਨਦੇ ਨੀ ਬੱਚੇ ਕੈਂਦੇ ਆਪਾਂ ਵੱਡਾ ਈ ਚਲਾਓਣਾ ਬਸ
ਵੀ ਮਤਲਬ ਕਿ ਪੇਰੈਂਟਸ ਓਨਾਂ ਦੇ ਨਾਲ ਹੋਣ ਤਾਂ ਵੀ ਜੇੜਾ ਕੋਲੇ ਖੜ ਕੇ ਹੀ ਚਲਾਵੇ ਪਟਾਕੇ।
ਹਾਂਜੀ ਹਾਂਜੀ।
ਜੇ ਬਾਕੀ
ਸੀਡੈਂਟ ਵੀ ਹੋ ਜਾਂਦਾ ਬਈ। ਤੁਸੀ ਵੇਖੇਆ ਹੋਣਾ ਬੀ ਦੀਵਾਲੀ ਵਗੈਰਾ ਤੇ ਬੱਚੇਆਂ ਦੇ ਕਈਆਂ ਦੇ ਅੱਖ ਤੇ ਲੱਗ ਜਾਂਦਾ। ਅੱਖ ਖਰਾਬ ਹੋ ਜਾਂਦੀ ਕਈਆਂ ਦੀ। ਕਿ ਕੈਂਦੇ ਆ ਤੁਸੀ ਹੱਥ ਜਲ ਜਾਂਦਾ। ਕਈਆਂ ਦੀ ਪੈਰ ਵਗੈਰਾ ਤੇ ਸੱਟ ਵੱਜ ਜਾਂਦੀ। ਕਈਆਂ ਦਾ ਫੇਸ ਥੋੜ੍ਹਾ ਡੈਮੇਜ ਹੋ ਜਾਂਦਾ, ਏਦੇ ਕਾਰਨ ਹੀ ਹੁੰਦਾ ਏਦਾ।
ਹਾਂ -ਹਾਂ ਮਤਲਬ ਓਹੀ ਹੈ ਨਾ ਓ ਫਿਰ ਮਤਲਬ ਜਦੋਂ ਬੱਚੇਆਂ ਨੂੰ ਕੱਲੇ ਛੱਡ ਦਿੰਦੇ ਆ ਫਿਰ ਬੱਚੇਆਂ ਦਾ ਭਵਿੱਖ ਕੰਮ ਈ ਆ ਫੋਰਡ ਕਰਨਾ
ਹਾਂ ਏ ਤਾ ਹੈ।
ਫੋਰਡ ਕਰਨੀ ਹੈ ਠੀਕ ਐ, ਨਾਲੇ ਮੰਨ ਲਓ ਓ ਆਪਦੇ ਮਤਲਬ ਕੀ ਕੋਈ ਵਜਵਾ ਲੈਂਦੇ ਆ ਜਿਵੇਂ ਜਲਾ ਲੈਂਦੇ ਆ ਹੱਥ- ਹੱਥ ਨੂੰ। ਠੀਕ ਆ, ਤੇ ਜਾਂ ਮੰਨ ਲਓ ਹੁਣ ਜਿਵੇਂ ਵਿੱਚ ਜੇਏ ਟਰੈਂਡ ਚੱਲ ਪੈਂਦਾ ਨਾ ਜਦੋਂ, ਓ ਜੇੜਾ ਹੁਣ ਆਤਿਸ਼ਬਾਜ਼ੀ ਹੱਥ ਵਿੱਚ ਫੜ ਕੇ ਚਲੋਣੀ।
ਹਾਂ ਹਾਂ ਸਈ ਗੱਲ ਆ, ਓ ਫਿਰ ਬੱਚਾ ਜੇ ਕੋਈ ਵੱਡਾ ਕਰ ਦੇਵੇ ਪੇਲੇ ਤੇ ਬੱਚੇ ਬੱਚੇ ਬਸ ਓਨੂੰ ਵੇਖ ਕੇ ਵੇਖਾ ਵਖਾਈ ਖੁਦ ਵੀ ਕਰਨ ਲੱਗ ਜਾਂਦੇ, ਕਈ ਵਾਰ ਫੇਰ ਓ ਓਦਾ ਜੇੜਾ ਪ੍ਰਭਾਵ ਆ ਗ਼ਲਤ ਪੈ ਜਾਂਦਾ।
ਮੰਨ ਲਓ ਕਿ ਜੇ ਓਨੂੰ ਛੱਡੀ ਨਾ ਪੂਰੀ ਪਰਫੈਕਟ ਟਾਈਮ ਤੇ ਓ ਹੱਥ ਤੇ ਹੱਥ ਜਲਾ ਦੂਗੀ ਜੀ, ਤੇ ਜੇ ਮੰਨ ਲੋ ਬਾਈਚਾਂਸ ਓਨੂੰ ਕਿਤੇ ਟੇਢੀ ਕਰਕੇ ਸੁਟਤਾ, ਓ ਕਿਸੇ ਵੀ ਜਿਵੇਂ ਘਰ ਵਗੈਰਾ ਦੇ ਵਿੱਚ ਜੇ ਗੱਡੀ ਵਗੈਰਾ ਦੇ ਵਿੱਚ ਜਾ ਸਕ ਠੀਕ ਐ ਨਾ, ਫਿਰ ਓ ਥੋੜਾ ਨੁਕਸਾਨ ਦਾ ਖਤਰਾ ਰੇਂਦਾ। ਮਤਲਬ ਬਾਕੀ ਏ ਕੀ ਮਤਲਬ ਸ਼ੈਰਾਂ ਦੇ ਵਿੱਚ ਤਾਂ ਬੋਤ ਦੀਵਾਲੀ ਆ ਲਿਮਟਡ ਜੇਈ ਮਨਾਓਂਦੇ ਆ।
ਹੂ ਹੂ
ਕਿਓਕੀ ਜਗ੍ਹਾ ਘੱਟ ਹੁੰਦੀ ਐ ਠੀਕ ਐ ਪਟਾਕੇ ਵਗੈਰਾ ਚਲੋਣ ਲਈ ਏਨਾ ਓ ਨਈ ਮਿਲਦਾ। ਜਾਂ ਤਾਂ ਇੰਜੋਏ ਕਰਨਾ ਤਾਂ ਮਤਲਬ ਕਿ ਅ ਗਰਾਉਂਡ ਵਗੈਰਾ ਦੇ ਵਿੱਚ ਜਾਓ ਠੀਕ ਐ। ਪਾਰਕ ਵਗੈਰਾ ਦੇ ਵਿੱਚ।
ਹਾਂ ਏ ਤਾਂ ਹੈ। ਸਈ ਗੱਲ ਆ, ਤਾਂ ਕਿ ਥੋੜ੍ਹਾ ਭੱਜਣ ਦਾ ਵੀ ਸਾਧਨ ਹੋਵੇ ਬਈ। ਇਕੋ ਦਮ ਬੱਚਾ ਭੱਜ ਜਾਵੇ ਤੇ ਕੋਈ ਨੁਕਸਾਨ ਨਾ ਹੋਵੇ ਹਨਾ ਵੀ? ਨਾਲੇ ਕਈ ਵਾਰ ਅੱਗ ਵਗੈਰਾ ਵੀ ਲੱਗ ਜਾਂਦੀ ਪਟਾਕੇਆ ਨਾਲ ਹਨਾ? ਤੁਸੀਂ ਦੇਖੀਓ ਹੁਣ ਆਈ ਦਵਾਲੀ। ਤੇ ਸਾਨੂੰ ਸੁਣਨ ਨੂੰ ਮਿਲਦਾ ਬਈ, ਇੰਡੀਆ ਦੇ ਕ ਕਦੀ ਕਿਸੇ ਸਿਟੀ ਚ ਅੱਗ ਲੱਗ ਗਈ ਕਦੀ ਕਿਤੇ ਲੱਗ ਗਈ ਅੱਗ, ਕਈ ਖਖਾ ਹਾਂ -ਹਾ ਕਈ ਵਾਰ ਹੋ ਜਾਂਦਾ।
ਹਾਂਜੀ, ਇਵੇਂ ਦਾ ਮਤਲਬ ਕਿ ਸ਼ੈਰ ਦੇ ਵਿੱਚ ਕਲੋਨੀਆਂ ਬੜੀਆ ਹੁੰਦੀਆਂ ਨੇ, ਕਲੋਨੀਆਂ ਦੇਖੋ। ਪੂਰੀਆਂ ਲਿਮਿਟਡ ਹੁੰਦੀਆਂ ਵਾ, ਛੋਟੀਆਂ-ਛੋਟੀਆਂ ਗਲੀਆਂ। ਹਿਸਾਬ ਨਾਲ ਈ ਓ ਹੋਣਾ ਚਾਈਦਾ। ਬ ਪਿੰਡਾਂ ਦੇ ਜਿਥੇ ਠੀਕ ਹੁੰਦਾ ਮਾਹੌਲ ਖੇਤ ਵਗੈਰਾ ਹੁੰਦੇ ਨੇ, ਮਤਲਬ ਧਿਆਨ ਤਾਂ ਓਥੇ ਵੀ ਰੱਖਣਾ ਪੈਂਦਾ ਕ ਕੀ ਫਸਲ ਦਾ, ਬਟ ਓਥੇ ਜ਼ਾਦਾ ਏਨਾ ਏ ਖ਼ਤਰਾ ਨਈ ਹੁੰਦਾ।
ਹਾਂ ਓਥੇ ਏਨਾ ਖਤਰਾ ਨੀ ਹੁੰਦਾ, ਕਿਉਂਕਿ ਫੇਰ ਓਥੇ ਕਿਉਂਕਿ ਕਲੋਨੀਆਂ ਚ ਏ ਹੁੰਦਾ ਨਾ ਬਈ ਇੱਥੇ ਜੇੜੀ ਪਲਾਸਟਿਕ ਵਗੈਰਾ ਦੇ ਜ਼ਾਦਾ ਯੂਜ ਹੁੰਦਾ। ਕਿਉਂਕਿ ਫੇਰ ਉਹ ਚੀਜ਼ਾਂ ਤੋਂ ਬ ਮਤਲਬ ਜਲਦੀ ਫੇਰ ਕਿ ਤੁਸੀਂ ਕੈ ਲਓ ਵੀ ਕਵਰ ਕਰ ਲੈਂਦੀ ਅੱਗ ਹਨਾ, ਫੜ ਲੈਂਦੀ ਵੀ ਹਾਂ
ਇੱਕ ਘਰ ਨੂੰ ਲੱਗੀ ਹੈਨਾ ਤੇ ਓ ਮਤਲਬ ਕੇ ਕਲੋਨੀ ਚ ਪੂਰੀ ਲਾਈਨ ਦੇ ਵਿੱਚ ਹੀ ਫੈਲ ਜਾਂਦੀ ਆ, ਜੇ ਓਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ
ਹਾਂ -ਹਾਂ।
ਹ ਠੀਕ ਏ ਵੀਰੇ, ਓਕੇ ਥੈਂਕ ਯੂ।
ਚਲੋ ਠੀਕ ਆ, ਵੀਰੇ ਠੀਕ ਆ, ਠੀਕ।